ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਵਧੀਆ ਭੈਣ ਜੀ ਵਧੀਆ, ਤੁਸੀਂ ਦੱਸੋ।
ਵਧੀਆ ਜੀ ਵਧੀਆ, ਹੋਰ ਕੀ ਕਰਦੇ ਸੀ?
ਕੋੱ
ਅੱਛਾ। ਕੀ ਬਣਾਇਆ ਸੀ ਜੇ?
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ? ਤੇ ਦਾਲ ਦੇ ਨਾਲ ਇਕ ਰੋਟੀ ਬਸ।
ਅੱਜ ਹਲਕਾ-ਫੁਲਕਾ ਹੀ ਬਣਾਇਆ ਸੀ।
ਹਾਂਜੀ, ਅਸੀਂ ਵੀ ਹਲਕਾ ਹੀ ਬਣਾਇਆ ਸੀ ਤੇ ਅਜ ਖਿਚੜੀ। ਬਣਾਈ ਸੀਗੀ ਸ਼ਾਮ ਨੂੰ ਵੀ ਅਸੀਂ ਰੋਟੀ ਖਾ ਲਈ ਸੀ ਬਸ ਮੁੂੰਗੀ ਦਾਲ ਨਾਲ। ਮੰਮੀ ਹੋਰਾਂ ਵਾਸਤੇ ਖਿਚੜੀ ਬਣਾ ਵੈਸੇ ਉਹਨਾਂ ਨੂੰ ਨਾ ਅੱਜ ਉ ਉਲਟੀਆਂ ਲੱਗ ਰਹੀਆਂ ਸੀਗੀਆਂ। ਗਰਮੈਸ਼ ਕਰਕੇ।
ਅੱਛਾ ਜੀ, ਹਾਂ ਗਰਮੀ ਬੜੀ ਹੋਈਦੀ ਪਈ। ਅਛ ਹੂੰ। ਹੈਲੋ। ਹੈਲੋ।
ਹੈਲੋ, ਹਾਂਜੀ-ਹਾਂਜੀ ਹੋਰ ਦੱਸੋ?
ਹੋਰ ਵਧੀਆ ਜੀ, ਮੈਂ ਕਿਹਾ ਉਹਨਾਂ ਨੂੰ ਉਹ ਆਰ ਏਸ ਦੇ ਪਾਊਚ ਜਾਂ ਤੁੰਡੀਆਂ ਵਾਲਾ ਪਾਣੀ ਦੇ ਦੋ, ਮੈ ਕਿਹਾ ਉਲ ਟਿਆ, ਨਾਲ ਨਾ ਆਪਣਾ ਮੰਨ ਲਓ ਫੇਰ ਸਰੀਰ ਚ ਪਾਣੀ ਦੀ ਕਮੀ ਆ ਜਾਂਦੀ ਏ।
ਹਾਂਜੀ, ਲੂਜ਼ ਮੋਸ਼ਨ ਵੀ ਲੱਗ ਗਏ ਸੀ ਨਾਲ।
ਹਾਂ ਵੀਰ ਤਾਂ ਜ਼ਰੂਰ ਦਿਓ। ਉਹੀਓ ਪਾਣੀ ਗੋਲ ਗਡੀ ਨਾਲ ਤੇ ਓ ਆਰ ਐਸ ਦੇ ਪਾਉਚ ਨਾਲ ਨਾ ਹੁਣ ਤਾਂ ਓ ਆਰ ਐਸ ਫਰੂਟੀ ਟਾਈਪ ਦੀ ਲੋੜ ਜਾਉਣ ਲੱਗ
ਹਾਂਜੀ। ਉਹ ਫਰੂਟੀ ਵਗੈਰਾ ਵੀ ਆਉਣ ਲਗੀ।
ਹਾਂਜੀ-ਹਾਂਜੀ, ਉਹਹੀ ਨਾਲ ਬੰਦਾ ਛੇਤੀ ਰਿਕਵਰ ਹੋ ਜਾਂਦਾ ਜੀ।
ਹਾਂਜੀ, ਉ ਮੈਂ ਤਾ ਦਿੱਤਾ ਹੀ ਸੀਗਾ ਉ ਵੀ। ਸੁਬਾਹ ਮਤਲਬ ਬਸ ਹੁਣ ਵੀ ਦੇਤਾ ਸੀਗਾ ਉਹਦੇ ਨਾਲ ਹੀ ਉਲਟੀ ਆ ਜਾਂਦੀ ਸੀ ਉਹ ਨੂੰ।
ਅੱਛਾ ਜੀ।
ਏਂਝ ਹੁੰਦੇ ਆ
ਫੇਰ ਡਰੀਪ ਵਗੈਰਾ ਲਵਾ ਲੇਣੀ ਸੀ ਕੋਈ।
ਹਜੇ ਡਰੀਪ ਈ ਲਗਵਾਈ ਸੀਗੀ ਦਿਨੇ, ਦਿਨੇ ਡਰੀਪ। ਲਗਵਾ ਲਈ ਸੀਗੀ, ਤੇ ਇੱਕ ਓਨਾ ਨੇ ਇੰਜੈਕਸ਼ਨ ਲਾਤਾ ਸੀਗਾ।
ਅੱਛਾ ਜੀ।
ਹਾਂਜੀ ਓ ਉਲਟੀਆਂ ਕਰਕੇ ਨਾ ਬੀ ਪੀ ਡਾਊਨ ਹੋ ਗੇਆ ਸੀਗਾ। ਤੇ ਉਸ ਤੋਂ ਬਾਅਦ ਤਾਂ ਨਿੰਬੂ ਪਾਣੀ ਵਗੈਰਾ ਵੀ ਦੇਤਾ ਸੀਗਾ। ਗੁੜਾਂ ਆਲਾ ਸ਼ਰਬਤ ਹਨਾ ਕਿਤੇ ਪੀਲੋ ਏਦੇ ਨਾਲ ਵੀ ਉਲਟੀਆਂ ਸਈ ਹੋ ਜਾਂਦੀਆਂ ਨੇ
ਅੱਛਾ ਜੀ ਅੱਛਾ।
ਹਾਂਜੀ।
ਹਮ ਲੱਸੀ ਵਗੈਰਾ ਜ਼ਾਦਾ ਦੇਆ ਕਰੋ।
ਨਈ ਹਾਂ ਕੱਚੀ ਲੱਸੀ ਤਾ ਦਿਨ ਚ ਪੀ ਲੈਂਦੇ ਚਾਰ ਵਾਰ।
ਕੱਚੀ ਲੱਸੀ
ਤਿੰਨ ਚਾਰ ਵਾਰ ਨਾ ਹਾਂਜੀ ਦਹੀਂ, ਦਹੀਂ ਵੀ ਅਸੀਂ ਰੋਟੀ ਜੋ ਖਾਨਦੇ ਨਾਲ। ਦਹੀਂ ਖਾਂਦੇ- ਖਾਂਦੇ ਆ ਜੀ, ਦਹੀਂ ਬਿਨਾਂ ਤਾਂ ਸਾਡੇ ਕੋਈ ਨੀ ਖਾਂਦਾ ਰੋਟੀ।
ਅੱਛਾ ਜੀ।
ਹਾਂਜੀ
ਵੈਸੇ ਹੁਣ ਡਾਕਟਰ ਕੇਂਦੇ ਆ ਵੀ ਸ਼ਾਮ ਨੂੰ ਦਹੀਂ ਖਾਣਾ ਸੇਤ ਲਈ ਨੀ ਬੈਨੀਫਿਟ ਹੈਗਾ। ਸੁਭਾ ਜਾਂ ਦੁਪੈਰੇ ਦਹੀ ਖਾਣਾ ਬੈਨੀਫਿਟ ਆ।
ਨਈ ਸਾਡੇ ਤਾ ਪੇਲਾ ਤਿੰਨੋ ਟਾਈਮ ਖਾਂਦੇ ਸੀਗੇ, ਦੁਪੈਰੇ ਖਾਣਾ ਤਾਂ ਵੀ।
ਅੱਛਾ ਜੀ। ਫੇਰ ਤਾਂ ਠੀਕ ਹੈ। ਹੈਲੋ ਹੈਲੋ, ਹਾਂਜੀ।
ਮੈਂ ਕੇਹਾ ਮੇਰੇ ਹਸਬੈਂਡ ਤਾਂ ਰੋਟੀ ਨਈ ਖਾਂਦੇ, ਚਾਵਲ ਨਾ ਹੋਵੇ ਦਹੀਂ ਨਾ ਹੋਵੇ।
ਅੱਛਾ ਜੀ।
ਹਾਂਜੀ। ਉਹ ਤਾਂ ਕੈ ਦਿੰਦੇ ਦਹੀਂ ਲਿਆ ਦੋ ਬਸ, ਜੇ ਸਬਜ਼ੀ ਬਣੀ ਆ ਤਾਂ ਠੀਕ ਆ, ਨਹੀਂ ਨਾ ਸਈ। ਸਹੀ ਹਾਂਜੀ। ਦਈ ਨਾਲ ਖਾ ਲੇਂਦੇ।
ਪਰ ਸ਼ਾਮ ਨੂੰ ਕਏ, ਫਿਰ ਰਾਤ ਨੂੰ ਕਏ, ਫਿਰ ਜਾਣਾ ਨਈ। ਤੇ ਉਹ ਕਾਫੀ ਡਾਕਟਰਾਂ ਦੀ ਜਾਦੇ ਕੰਪਿਊਟਰ ਤੇ ਬੋਲਓ ਹਲੀਂ ਰੇਦੀਆਂ ਨੇ ਉਹ ਦੱਸਦੇ ਹੁੰਦੇ ਵੀ ਕੇਂਦੇ ਸ਼ਾਮ ਦੀ ਸੋਰੀ ਰਾ ਨਾਈਟ ਵਾਲੇ ਖਾਣੇ ਜਾ ਆਪਾਂ ਹੋਗੇ ਨਹੀਂ, ਮਤਲਬ ਡਿਨਰ ਚ
ਹਾਂਜੀ -ਹਾਂਜੀ।
ਵੀ ਉਹ ਨਹੀਂ ਲੈਣਾ ਚਾਹੀਦਾ ਕਹਿੰਦਾ ਜੀ ਨਹੀਂ ਲੈਣਾ ਨੀ
ਅੱਛਾ ਲੈਣਾ ਨਹੀਂ ਚਹੀ ਨਾ।
ਹਮ।
ਹਮ, ਵੈਸੇ ਸਾਢੇ ਦਸ ਸਾਰੇ ਖਾ ਲੈਂਦੇ ਆ ਹਾਂ ਤਾਂਹੀ ਤਾਂ ਸੁਬਾਹ ਹਾਂਜੀ ਹਾਂਜੀ
ਜਿਹੜੇ ਡਾਕਟਰ ਮੁਤਾਬਿਕ ਹੈ ਉਹ ਕਹਿਣੀ ਮੰਨ ਲਓ ਵੀ ਆਹ ਚ ਇਦਾਂ ਐ ਹੁੰਦਾ ਆਹ ਚ ਇਦਾਂ ਐ ਹੁੰਦਾ
ਹਾਂਜੀ ਨਹੀਂ ਸਹੀ ਗੱਲ ਆ ਹੁਣ ਜਿਵੇਂ ਕਈ ਡਾਕਟਰ ਤਾਂ ਕਹਿੰਦੇ ਜਿਹੜੇ ਆਪਾਂ ਕੱਦੂ ਦੀ ਸਬਜ਼ੀ ਬਣਾਉਣੇ ਆ ਹਨਾ ਕਹਿੰਦੇ ਇਹਦੇ ਵਿੱਚ ਵੀ ਆਪਾਂ ਨੂੰ ਦੁੱਧ ਨਹੀਂ ਪਾਉਣਾ ਚਾਹੀਦਾ ਬਿਨਾਂ ਦੁੱਧ ਤੋਂ ਖਾਣੀ ਚਾਹੀਦੀ ਆ ਕਦੇ ਹਾਂਜੀ ਤੇ ਕਹਿੰਦੇ ਆ ਕਿ ਬਿਨਾਂ ਦੁੱਧੋ ਖਾਣੀ ਚਾਹੀਦਾ ਕਹਿੰਦੇ ਜੇ ਕਹਿੰਦੇ ਲੋਕ ਦੁੱਧ
ਹੁਣ ਕੁਛ ਡਾਕਟਰ ਕਹਿੰਦੇ ਵੀ ਕਿਉ ਹੋ ਗੈਰਾ ਨੀ ਖਾਣਾ ਚਾਹੀਦਾ ਹੈ ਨਾ ਹੁਣ ਪੁਰਾਣੇ ਬਜ਼ੁਰਗ ਸੀ ਉਹ ਖਾਂਦੇ ਘਿਓ ਸੀਗੇ ਘਿਓ ਛੋਲੇ ਗੁੜ
ਹਾਂਜੀ ਗੁੜ ਵੀ ਹੁਣ ਗੁੜ ਡਾਕਟਰ ਕਹਿ ਦਿੰਦੇ ਗੁੜ ਖਾਣਾ ਨੀ ਹੈਗਾ ਉਹਦੇ ਨਾਲ ਫੋੜੇ ਨਿਕਲ ਜਾਂਦੇ ਆ
ਵੀ ਪੁਰਾਣੇ ਬਜ਼ੁਰਗ ਜ਼ੋਰ ਦਾ ਕੰਮ ਜ਼ਿਆਦਾ ਕਰਦੇ ਸੀਗੇ ਕਿ ਮਤਲਬ ਜਿਹੜੀ ਓਵਰ ਐਨਰਜੀ ਹੁੰਦੀ ਸੀ ਉਹ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੀ ਸੀ ਪਰ ਹੁਣ ਦੀ ਚੀਜ਼ਾਂ ਚ ਤਾਂ ਓਵਰ ਐਨਰਜੀ ਨੀ ਜਿੰਨੀ ਖਾਂਦੇ ਆਪਾਂ ਮੰਨ ਲਓ ਕੋ ਚੀਜ਼ ਖਾਧੀ ਐ ਉਹਦੇ ਉੱਪਰ ਲਿਖਿਆ ਹੋਇਆ ਪੈਕਿੰਗ ਦੇ ਉੱਪਰ ਵੀ ਦਸ ਗ੍ਰਾਮ ਪ੍ਰੋਟੀਨ ਹੈ ਐਕਚੁਅਲ ਦੇ ਵਿੱਚ ਉਹਦੇ ਵਿੱਚ ਦੋ ਤੋਂ ਤਿੰਨ ਗ੍ਰਾਮ ਪ੍ਰੋਟੀਨ ਹੋਊਗਾ
ਹਾਂਜੀ
ਰੀਅਲ ਚੀਜ਼ ਹੋਰ ਹੁੰਦੀ ਆ ਉੱਪਰ ਲਿਖੀ ਚੀਜ਼ ਹੋਰ ਹੁੰਦੀ ਆ
ਹਾਂਜੀ
ਹੁਣ ਉਸ ਟਾਈਮ ਤੇ ਘਿਓ ਪਿਓਰ ਹੁੰਦਾ ਸੀ ਕਿ ਉਹ ਕਿਸੇ ਦੀ ਮੈਂ ਮੈਸੀਆਂ ਗਾਈਆ ਟੀਕਾ ਲਾ ਕੇ ਨਹੀਂ ਚੋਦੇ ਸੀਗੇ ਅੱਜ ਕੱਲ੍ਹ ਤਾਂ ਹਰੇਕ ਬੰਦਾ ਟੀਕਾ ਲਾਉਂਦਾ ਪਸੂਆਂ ਨੂੰ ਦੁੱਧ ਵਾਲਾ
ਹਾਂਜੀ ਹਾਂਜੀ
ਉਹ ਦੁੱਧ ਚ ਵੀ ਆਊਗਾ ਉਹ ਦੁੱਧ ਚ ਵੀ ਆਊਗਾ ਉਹ ਚੀਜ਼ ਦਾ ਟੀਕੇ ਦਾ ਸਾਲਟ ਆਪਣੇ ਲੱਸੀ ਚ ਵੀ ਆਊਗਾ ਤੇ ਘਿਓ ਚ ਵੀ ਆਊਗਾ ਕਿ ਜਿਹੜਾ ਦੁੱਧ ਦਾ ਜੋ ਵੀ ਪ੍ਰੋਡਕਟ ਬਣੂਗਾ ਉਹਦੇ ਵਿੱਚ ਉਹਦਾ ਸਾਲਟ ਆਉਣਾ ਹੀ ਆਣਾ ਤੇ ਮੰਨ ਲੋ ਕਿੱਥੇ ਪਿਓਰ ਰਹਿ ਗਿਆ
ਨਈ ਨਈ ਉਹ ਤਾਂ ਕਿੱਥੇ ਪਿਓਰ ਰਹਿ ਜਾਂਦਾ
ਹਾਂਜੀ
ਹੂੰ ਬਸ ਅਹੀ ਆਹ ਹੁਣ ਡਾਕਟਰ ਕਹਿੰਦੇ ਗੁੜ ਨਹੀਂ ਖਾਣਾ ਚਾਹੀਦਾ ਉਹ ਦੇ ਕਈ ਨੁਕਸਾਨ ਹੁੰਦੇ ਆ ਗਰਮੈਸ਼ ਹੋ ਜਾਂਦੀ ਗੁੜ ਨਾਲ ਫੋੜੇ ਨਿਕਲ ਆਉਂਦੇ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਗੁੜ ਨੂੰ ਹਾਂਜੀ ਹੁਣ ਆਪਣੇ ਪਹਿਲਾਂ ਦੇ ਬਜ਼ੁਰਗ ਖਾਂਦੀ ਗੁੜ ਸੀ ਗੁੜ ਘਿਓ ਨਾਲ ਗੁੜ ਦੰਡਲਾਂ ਨਾਲ ਘਿਓ ਚੱਕਿਆ ਹੁੰਦਾ ਸੀ
ਹਾਂਜੀ
ਹ ਹਾਂਜੀ
ਨਈ ਸਹੀ ਗੱਲ ਪੁਰਾਣੇ ਬਜ਼ੁਰਗਾਂ ਦੇ ਦੇਸੀ ਖੁਰਾਕਾਂ ਸੀਗੀਆਂ
ਗੁੜ ਹੁੰਦਾ ਸੀਗਾ
ਹਾਂਜੀ ਹਾਂਜੀ ਹਾਂਜੀ ਪੁਰਾਣੇ ਬਜ਼ੁਰਗਾਂ ਦੇ ਦੇਸੀ ਖੁਰਾਕਾਂ ਹੁੰਦੀਆ ਸੀ ਸਿੰਪਲ ਤੇ ਦੇਸੀ ਤੇ‌ ਆਹੋ ਸੇਤਮੰਦ ਖੁਰਾਕਾਂ ਹੁੰਦੀਆਂ ਹੁੰਦੀਗੀਆਂ ਨੇ ਏ ਤਾਂ। ਉਹੀ ਮਤਲਬ ਨੋਰਮਲ ਖੁਰਾਕਾਂ ਉਨਾਂ ਦੀਆਂ ਸੇਤਮੰਦ ਹੁੰਦੀਆਂ ਸੀ, ਅੱਜ ਕੱਲ੍ਹ ਆਪਾਂ ਟੈਮ ਟੇਬਲ ਅਕੋਡਿੰਗ ਖਾਂਦੇ ਹਾਂ ਹਨਾ, ਤੇ ਪ੍ਰੋਟੀਨ ਵਗੈਰਾ ਕੈਲਰੀਸ ਫੈਟ ਆ ਫੈਟ ਪ੍ਰੋ ਪ੍ਰੋਟੀਨ, ਕੈਲਰੀ ਸਾਰਾ ਕੁਛ ਚੈਕ ਕਰਕੇ ਹਨਾ ਫੇਰ ਆਪਾ ਓ ਕਰਦੇ ਆ ਨਾ, ਤੇ ਪੈਲਾ ਜੇੜਾ ਕੇੜੇ ਪ੍ਰੋਟੀਨ ਚੈਕ ਹੁੰਦੇ ਸੀ ਕੇੜੀਆਂ ਖੈਂਟਾਂ ਚੈੱਕ ਹੁੰਦੀਆਂ ਸੀਗੀਆਂ ਹਨਾ ਕੇੜੀਆਂ ਪੈਲੇ ਚੈਕ ਹੁੰਦੀਆ ਸੀ ੳ ਤਾ ਗਲ ਸਿੱਧੀ ਸੀ ੳ ਜੇੜੀ ਚੀਜ਼ ਖਾਣੀ ਏ ਤਾਂ ਖਾਣੀ ਹੈ।
ਹਾਂਜੀ-ਹਾਂਜੀ।
ਹਾਂਜੀ। ਓ ਵੈਸਟ ਸੀਗਾ ਹੁਨ ਆਪਾਂ ਜਿੰਨਾ ਕਨਫਿਊਜ ਹੋ ਜਾਨੇ ਆਂ ਜੀ। ਚਾਪ ਪ੍ਰੋਟੀਨ ਐ ਜਿਨੇ ਗ੍ਰਾਮ ਅੰਡੇ ਓ ਬੰਦਾ ਫੇਰ ਖਾਂਦਾ ਏ ਵੀ ਉਨੇ ਸੋਚ ਕੇ ਖਾਦਾ ਹੁਨ ਪੁਰਾਨੇ ਬਜ਼ੁਰਗ ਕੈਂਦੇ ਸੀ ਵੀ ਖਾਨਾ ਗਿਨ ਕੇ ਨੀ ਖਾਨਾ, ਜੈਵੇਂ ਰੋਟੀਆਂ ਗਿਨ ਕੇ ਖਾਨ ਨਾਲ ਬੰਦੇ ਨੂੰ ਕਦੀ ਨੀ ਲੱਗਦੀ ਕੈਂਦੇ ਜਿਣਕੇ ਖਾਣਿਆਂ ਚਾਇਦਿਆ
ਓ ਠੀਕ ਹੈ ਜੀ, ਹਾਂ ਜੀ ਕਹਾਵਤ ਨੀ ਪੁਰਾਨੇ ਬਜ਼ੁਰਗਾਂ ਦੀ ਵੀ ਰੋਟੀ ਗਿਣ ਕੇ ਨਈ ਖਾਣੀ ਚਾਹੀਦੀ ਕਿਣ ਕੇ ਖਾਣੀ ਚਾਹੀਦੀ ਏ।
ਅੱਛਾ ਜੀ, ਮੈਂ ਤਾਂ ਨਈ ਸੁਨੀ, ਵੈਸੇ ਸੁਨ ਲੈਨੇ ਨ ਨ ਘਰੇ ਕੈਂਦੇ ਹੁੰਦੇ ਵੀ ਰੋਟੀ ਗਿੰਨੀ ਨੀ ਚਾਇਦੀ ਹੇਨਾ ਵੀ ਕਿੰਨੀਆਂ ਖਾਨ ਲਗਾਂ। ਨਈ ਖਾਲਿਆ ਕਰੋ ਜਿਨੀ ਭੁੱਖ ਹੁੰਦੀ ਐ
ਓ ਮਤਲਬ ਪਰਾਨੇ ਬਜ਼ੁਰਗਾਂ ਨੇ ਜੋ ਵੀ ਕਹਾਵਤਾਂ ਬਨਾਇਆ ਇਨਾਂ ਪਿੱਛੇ ਕੋਈ ਲੋਜਿਕ ਹੈ ਜੀ ਬੀਨਾ ਲੋਜਿਕ ਤੋ ਕੋਈ ਨੀ ਬਨਾਈਆਂ ਆਪਣਾ ਅੱਜ ਕੱਲ੍ਹ ਦੀ ਜੁਥ ਹੈਗਾ ਬਿਨਾਂ ਲੋਜਿਕ ਤੋਂ ਗੱਲ ਕਰਨ ਦਾ ਪੁਰਾਣੇ ਬਜ਼ੁਰਗਾਂ ਦਾ ਕੋਈ ਜੇੜਾ, ਅਂ ਮੁਹਾਵਰਾ ਕੈ ਲੋ, ਕਹਾਵਤ ਕੈ ਲੋੋ ਨਾ ਬਿਨਾਂ ਲੋਜਿਕ ਤੋ ਹੈ ਨੀ ਗੀ
ਹਾਂਜੀ। ਬਿਲਕੁਲ ਸਈ ਗਲ ਐ ਜੀ। ਕੁਸ਼ ਨੀ, ਹੋਰ ਵਧੀਆ ਜੀ ਅੱਛਾ ਮਤਲਬ ਪਿਛਲੇ ਬਜ਼ੁਰਗਾਂ ਨੇ ਕਿੰਨੀਆਂ ਕਹਾਵਤਾਂ ਅ-ਅ ਬੋਲੀਆਂ ਹਨਾ। ਕਿੰਨੀਆਂ, ਮੁਹਾਵਰੇ ਕਿੰਨਾ ਕੁਛ ਈ ਹੁੰਦੈ, ਆਖਾਣ ਵਗੈਰਾ ਮਤਲਬ ਲੋਗ ਕੋ ਕੋਈ ਨਾ ਕੋਈ ਓਨਾ ਦੀ ਗੱਲ ਹੁੰਦੀ ਹੋਈ ਹੈਗੀ।
ਹਾਂਜੀ-ਹਾਂਜੀ।
ਅ ਹੂੰ। ਹੋਰ ਦਸੋ ਜੀ।
ਬੋਹਤ ਵਧੀਆ ਜੀ ਬਸ ਤੁਸੀਂ ਸੁਣਾਓ ਕਿਵੇਂ
ਹਾਂਜੀ ਵਧੀਆ ਜੀ ਵਧੀਆ, ਸਾਰੇ ਵਧੀਆ ਜੀ ਬਸ।
ਅੱਛਾ।
ਮੰਮੀ ਨੂੰ ਦਵਾਈ ਦੇ ਕੇ ਹਟੀ ਸੀਗੀ ਆ ਹਣਾ-
ਅੱਛਾ ਜੀ।
ਫੇਰ ਓ ਸੈਟ ਹੋ ਜਾਣਗੇ ਕੱਲ ਤੱਕ
ਹਾਂ-ਹਾਂ ਦੋ ਤਿੰਨ ਖੁਰਾਕਾਂ ਨਾਲ ਨਾ ਬੰਦੇ ਜਾ ਏ ਜੇੜਾ ਬੋਡੀ ਰਿਕਵਰ ਹੋਣ ਲੱਗ ਜਾਂਦੀ, ਬਾਕੀ ਐ ਡਰਿਪ ਹੈ, ਡਰਿੱਪ ਤਾਂ ਜਾਲਦੀ ਕਵਰ ਕਰਦੀ ਏ ਬੋਡੀ
ਹਾਂਜੀ।
ਏਕ ਤਾ ਨਾ ਉਲਟੀਆਂ ਨਾਲ਼ ਪੇਟ ਦਾ ਸਾਰੇ ਸਰੀਰ ਦਾ ਜ਼ੋਰ ਲੱਗ ਜਾਂਦਾ ਯਾ ਨਾੜਾਂ
ਫੇਰ ਐ ਤਿਸੋ ਵਾਲੀ ਆ ਜਾਂਦੀ ਐ।
ਹਾਂਜੀ-ਹਾਂਜੀ-ਹਾਂਜੀ।
ਹੋਰ ਦਸੋ ਸਾਨੂੰ ਮੈਨੂੰ ਵੀ ਐਂਈ ਮਤਲਬ ਤੜਕੇ ਤੱਕ ਫ਼ਰਕ ਪੈਜੂਗਾ ਪੂਰਾ ਹੁਣ ਦਵਾਈ ਲੈ
ਚਲੋ ਠੀਕ ਐ ਜੀ ਤੁਸੀਂ ਰੱਖੋ ਧਿਆਨ ਫੇਰ
ਓਕੇ ਜੀ ਓਕੇ। ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ।